ਹੈਲੋ
ਸਤਿ ਸ੍ਰੀ ਅਕਾਲ ਜੀ।
ਹੂੰ
ਹੋਰ ਠੀਕ ਹੈ, ਹਾਂਜੀ ਵਧੀਆ ਹਾਂਜੀ ਮੈਂ ਵੀ ਵਧੀਆ, ਹੋਰ ਕੀ ਕਰ ਰਹੇ ਸੀ
ਏਨੂੰ ਦੇਖਦੀ ਸੀ ਹੁਣੇ ਉੱਠਿਆ
ਅੱਛਾ ਅੱਛਾ ਮੈਂ ਵੀ ਬਸ ਬੈਠੀ ਸੀ ਹੁਣ ਫ੍ਰੀ ਬੈਠੀ ਸੀ, ਫੇਰ ਮੈਂ ਸੋਚਿਆ ਚੱਲ ਬੁੱਕ ਰੀਡ ਕਰ ਲੈਂਨੀ ਆ
ਅੱਛਾ ਅੱਛਾ
ਹੂ ਹੂ ਔ
ਹੂ, ਅੱਛਾ ਚਾਹ ਪੀ ਲਈ
ਹਾਂਜੀ ਹਾਂਜੀ, ਹੋਰ ਤੁਸੀਂ ਆਪਣੇ ਫਰੀ ਫ੍ਰੀ ਟਾਈਮ ਏ ਹਾਂਜੀ ਤੁਸੀਂ ਆਪਣੇ ਫ੍ਰੀ ਟਾਈਮ ਵਿੱਚ ਕੀ ਕਰਨਾ, ਪਸੰਦ ਕਰ?
ਮੈਂ ਆਪਣੇ ਫ੍ਰੀ ਟਾਈਮ ਤੇ ਜਿੱਦਾਂ ਬੇ, ਮੈਂ ਤੇ ਬੇਕਰੀ ਦਾ ਵਰਕ ਕਰ ਰਹੀ ਆਂ ਨਾ। ਕੇਕ ਬੇਕ ਵਗੈਰਾ ਦਾ ਹੋਰ, ਇਹ ਦੇ ਜਾਂਦੀ ਹੈ, ਤੇ ਕੁਛ ਕੁਕਿੰਗ ਚ ਸਿੱਖ ਲੈਂਦੀ ਆ।
ਅੱਛਾ, ਹੋਰ ਤੁਹਾਨੂੰ ਸਭ ਸ ਤੇ ਵਧੀਆ ਕੀ ਆਉਂਦਾ ਬਣਾਉਣਾ? ਜਿਹੜਾ ਸਭ ਨੂੰ ਪਸੰਦ ਆਉਂਦਾ।
ਹੁਣ ਮੈਂ ਹੀ ਬਣਾਉਦੀ, ਯਾ ਹੁਣ ਵੈਸੇ ਤਾਂ ਚਿਕਨ 'ਚ ਵੀ ਬਣਾ ਲੈਂਦੀ ਹਾਂ ਸਭ ਕੁਛ ਅ ਵੈਜ 'ਚ ਵੀ ਬਣਾ ਲੈਂ ਵਆ ਸਭ ਕੁਛ
ਅੱਛਾ -ਅੱਛਾ ਚਲੋ ਵਧੀਆ ਗੱਲ ਏ।
ਹੁਣ ਜਸਟ ਪਰਸੋਂ ਹੀ ਅਸੀਂ ਪੀਜ਼ਾ ਬਣਾਇਆ ਸੀ ਪੀਜ਼ਾ ਬੇਸ ਬਣਾ ਕੇ ਨਾ ਹੂੰ ਉਹ ਬਣਾਇਆ ਸੀ ਹਾਂ- ਹਾਂ- ਹਾਂ ਬੇਸ ਵੀ ਘਰ ਬਣਾਉਂਣੇ
ਅੱਛਾ ਉਹ ਕਿੱਦਾਂ ਬਣਾਉਂਦੇ ਹੋ ਤੁਸੀਂ
ਬੇਸ ਮੈਂ ਬਣਾਇਆ ਸੀ ਸੂਜੀ ਦਾ ਸੂਜੀ ਨੂੰ ਗਰਮ ਪਾਣੀ ਨਾਲ ਗੁਣ ਹਾਂ। ਹਾਂ ਸੂਜੀ ਦਾ ਬੇਸ ਬਣਾਇਆ ਸੀ।
ਚਲੋ ਵਧੀਆ ਵੈਸੇ ਜਿਵੇਂ ਮੈਂਦੇ ਦਾ। ਖਾਂਣੇ ਹਾਂ ਉਹ ਤੇ ਮਤਲਬ ਉਹ ਹੈਲਦੀ ਹੁੰਦੀ ਤੇ ਸੂਜੀ ਦਾ ਤੇ ਚਲੋ ਵਧੀਆ ਤੇ ਟੈਸਟ ਚ ਕੋਈ ਫਰਕ ਨੀ ਲੱਗਦਾ ਉਹਨਾਂ ਦੇ,
ਅੱਛਾ ਨਹੀਂ, ਇੰਨਾ ਟੇਸਟ ਚ ਫਰਕ ਨਹੀਂ ਲੱਗਦਾ, ਮਤਲਬ ਉਹ ਵੀ ਕਰੰਚੀ ਕਰੰਚੀ ਸੋਫਟ-ਸੋਫਟ ਹੋ ਜਾਂਦਾ ਨਾ, ਤੇ ਫੇਰ ਉਹਦਾ ਵੀ ਟੇਸਟ ਅੱਛਾ ਲੱਗਦਾ ਹੈ ਹਾਂਜੀ,
ਆਹੋ ਵਧੀਆ ਐ। ਤੇ ਤੇ, ਉਹ ਕਿੱਦਾਂ ਬਣਾਇਆ ਸੀ ਡੋ ਤੁਸੀਂ?
ਮੈਂ ਡੋ ਬਣਾਇਆ ਸੀ ਗਰਮ ਪਾਣੀ ਨਾਲ ਨਾ, ਸੂਜੀ ਗੁੰਨ ਕੇ,
ਅੱਛਾ,
ਥੋੜਾ ਗਰਮ ਪਾਣੀ ਲੈ ਕੇ, ਤੇ ਸੂਜੀ ਗੁਨ ਲਈ ਸੀ ਤੇ ਤੂਹਾਨੂੰ ਥੋੜੀ, ਤੇ ਰੈਸਟ ਲਈ ਰੱਖ ਦਿੱਤਾ ਸੀ।
ਅੱਛਾ, ਅੱਛਾ, ਓਇਲ ਵਗੈਰਾ ਵੀ ਪਾਣਾ ਵਿੱਚ? ਕੋਈ,
ਕੀ ਚੀਜ਼
ਓਇਲ ਯਾ ਫਿਰ ਨਮਕ
ਓਇਲ ਉਹ ਤੇ ਆਪਣਾ ਆਪਣਾ ਹੋਏ ਅਗਰ ਤੁਹਾਨੂੰ ਥੋੜਾ ਰੱਖਣਾ ਇੱਕ ਕਿ ਨਮਕ ਵਗੈਰਾ ਪਾਣਾ ਹੈ‌, ਹਾਂ ਅਗਰ ਨਮਕ ਵਗੈਰਾ ਓਇਲ ਵਗੈਰਾ ਤੇ ਨੀ ਮੈਂ ਪਾਇਆ ਸੀ ਮੈਂ ਸਿਰਫ ਸਿੰਪਲ ਪਾਣੀ ਨਾ ਬੁਣਿਆ ਸੀ ਉਹਨੂੰ
ਅੱਛਾ ਅੱਛਾ
ਤੇ ਉਹਨੂੰ ਫਿਰ ਮੈਂ ਮਤਲਬ ਵਨ ਨਾਈਟ ਸਟੇਅ ਵਾਸਤੇ ਰੱਖ ਦਿੱਤਾ ਸੀ ਕਿ ਥੋੜਾ ਫੁੱਲ ਜਾਏ ਉਹ ਸੂਜੀ ਥੋੜੀ ਫੁਲ ਜਾਏ ਹੋਰ
ਅੱਛਾ ਅੱਛਾ।
ਜੀ ਉਹ ਓਪਸ਼ਨਲ ਹੈ ਅਗਰ ਤੁਸੀਂ ਨਮਕ ਵਗੈਰਾ ਪਾਉਣਾ ਹੈ। ਉਹ ਪਾ ਸਕਦੇ ਹੋ ਓਇਲ ਮੈਂ ਤਾਂ ਨਹੀਂ। ਪਾਇਆ ਸੀ ਕਿਉਂਕਿ ਫੇਰ ਨਾ ਉਹ ਨਾ ਕਈ ਵਾਰੀ ਨਾ ਘੁੱਲਣ ਉਹ ਲੱਗ ਜਾਂਦੀ ਹੈ ਟੁੱਟਣ ਲੱਗ ਜਾਂਦੀ ਹੈ ਸੂਜੀ। ਓਇਲ ਵਗੈਰਾ ਪਾ ਕੇ ਹਾਂ ਇਸ ਕਰਕੇ ਮੈਂ ਓਇਲ ਨਹੀਂ। ਪਾਇਆ ਸੀ। ਤੇ ਫੇਰ ਮੈਂ ਉਹਨੂੰ ਗੁੰਨ ਕੇ ਨਾ। ਥੋੜੀ ਦੇਰ ਮੈਂ ਇੱਕ ਨਮਕ ਵਨ ਨਾਈਟ ਵੱਲ ਤਾਂ ਜਿਵੇਂ, ਮੈਂ ਸ਼ਾਮੀ। ਗੁਣਿਆ ਹੈ ਤੇ ਉਹਨੂੰ ਨਾਈਟ ਵਾਸਤੇ ਸਟੇ ਵਾਸਤੇ ਰੱਖਤਾ ਸੀ, ਤੇ ਅਗਲੇ ਦਿਨ ਮੈਂ ਬਣਾ ਲਿਆ ਸਵੇਰੇ। ਸਵੇਰੇ ਬਣਾ ਲਿਆ ਸੀ, ਗਿਆਰਾਂ ਵਜੇ ਨਾਲ। ਹਾਂਜੀ, ਤੇ ਉਹਨੂੰ ਮਤਲਬ ਉਹਦਾ ਰੋਟੀ ਵਕਣ ਵੇਲ ਫੇਰ ਨਾ ਉਹਨੂੰ ਤੇ ਉਹਦੇ ਵਿੱਚ ਥੋੜੇ ਡੋਟ -ਡੋਟ ਪਾ ਦੋ ਜਾਂ ਤੇ, ਫੋਕ- ਫੋਕ ਨਾਲ ਡੋਟ -ਡੋਟ ਪਾ ਦੋ ਤੇ ਉਹਨੂੰ ਨਾ ਇੱਕ ਤਵੇ ਉਹਦੇ ਉਹ ਤੇ ਢੱਕ ਦੋ, ਅਗਰ ਤੁਹਾਡੇ ਕੋ ਬਹੁਤ ਲੋਅ ਫਲੇਮ ਤੇ ਨਾ, ਉਹਨੂੰ ਢੱਕ ਕੇ ਰੱਖ ਦੋ। ਮਤਲਬ ਕਿਸੀ ਅਗਰ ਉਹਦਾ। ਪੈਨ ਲਿਡ ਹੈਗਾ ਲਿਡ ਨਾਲ ਢੱਕ ਦੂ, ਨੀ ਤੇ ਪਲੇਟ ਨਾਲ ਵੀ ਢੱਕ
ਹੂੰ, ਹੂੰ, ਫੇਰ।
ਕਰਕੇ ਦੋਨੋ ਸਾਈਡ ਤੋਂ ਪਕਾ ਲੋ, ਥੋੜਾ ਕ੍ਰਿਸਪ ਪਕਾਲੋ।
ਹੂੰ, ਅੱਛਾ।
ਥੋੜਾ ਕਰਿਸਪ ਹੁੰਦਾ ਨਾ ਸੀ।
ਤੇ ਫੇਰ ਤੁਸੀਂ ਉਹਦੇ ਚ ਮਤਲਬ ਕਿ ਓਮਨ ਵਿਚ ਨਹੀਂ ਬਣਾਂਦੇ? ਇੱਕੋ ਵਾਰ ਜਿਵੇਂ ਸਬਜ਼ੀ ਗਿਆਰਾਂ ਵਜੇ ਜੇ ਉੱਪਰ ਆ ਕੇ।
ਉਹ ਤੇ ਬਾਹਰ ਨਈਂ ਨਈਂ ਨਈਂ ਨਈਂ। ਉਹ ਇਸ ਤਰ੍ਹਾਂ ਪਹਿਲੇ ਸਾਨੂੰ ਡੋ ਪਕਾਣਾ ਪਏਗਾ, ਅਗਰ ਅਸੀਂ ਏਦਾਂ ਈਂ, ਏਦਾਂ ਈਂ ਉਹ ਬਣਾਵਾਂਗੇ ਨਾਂ। ਤੇ ਫੇਰ ਉਹ ਡੋ ਡੋ ਤੇ ਪੱਕੇਗਾ ਈ ਨਈਂ, ਸੁਜੇਗਾ ਨਈਂ, ਨਈਂ, ਨਈਂ ਨਈਂ ਫੇਰ ਉਹ ਡੋ ਤੇ ਟੁੱ ਡੋ ਤੇ ਕੱ ਸਹੀ ਰਹੇਗਾ ਸੂਜੀ ਦਾ। ਪਹਿਲੇ ਉਹਨੂੰ ਥੋੜਾ ਪਕਾ ਲੋ ਕਿ ਮਤਲਬ ਰੋਟੀ ਹਾਂ, ਥੋੜਾ ਪ ਪੈਨ ਚ ਪਕਾ ਲੋ। ਉਹਨੂੰ ਉਹਦੇ ਉੱਤੇ ਲਿਡ ਲਾ ਕੇ ਥੋੜਾ ਜਿਹਾ ਉਹਨੂੰ ਮਤਲਬ ਥੋੜਾ ਬਰਾਊਨ ਬਰਾਊਨ ਜਿੱਦਾਂ ਅਸੀ ਉੱਥੇ ਖਾਣੇ ਹਾਂ ਥੋੜਾ ਬਰਾਊਨ ਬਰਾਊਨ ਹੁੰਦਾ ਨਾਂ। ਉਸ ਤਰ੍ਹਾਂ ਕਰ ਲੋ। ਫਿਰ ਅਸੀਂ ਉਹਨੂੰ, ਫਿਰ ਉਹ ਜਦੋਂ ਡੋ ਤੁਹਾਡਾ ਪੂਰਾ ਤਿਆਰ ਹੋ ਗਿਆ
ਹਂ
ਬਾਣਾ ਦਾ ਬੇਸ ਤੇ ਉਹਨੂੰ ਉਤਾਰ ਲੋੋ। ਤਵੇ ਤੋਂ ਤਵੇ ਤੋਂ ਉਤਾਰ ਉਤਾਰ ਕੇ ਫਿਰ ਉਹ ਸੋਸਜ਼ ਵਗੈਰਾ ਲਗਾ ਦੋ। ਮੈਂ ਤੇ ਵੈਸੇ ਸੋਸੇਜ ਵਗੈਰਾ ਵੀ ਸਭ ਘਾਰ ਈ ਬਣਾਂਦੀ ਵਧੀਆ ਬਾਜ਼ਾਰ ਨੀ ਲਿਆਂਦੀ ਨਾ ਅਸੀਂ, ਤੇ ਅਸੀਂ ਟੋਪਿੰਗ ਵਗੈਰਾ ਸਭ ਘਰ ਹੀ ਯੂਜ ਕਰਦੇ ਆ ਹਾਂਜੀ ਬਸ ਟੋਪਿੰਗ ਵਗੈਰਾ, ਸੋਸ ਵੀ ਘਰ ਹੀ ਬਣਾ ਕੇ,
ਹਾਂ ਨਾਲੇ ਪਤਾ ਹੀ ਨਹੀਂ ਲੱਗਦਾ ਬਾਹਰ ਕੀ ਪਾਇਆ ਦਾ ਕੀ ਨਹੀਂ।
ਆਹੋ ਉਹ ਨਾ ਯਾਰ ਅੱਜ ਅੱਜ ਕੱਲ ਯਾਰ ਵੀਡੀਓਜ਼ ਵਗੈਰਾ ਵੀ ਤਾਂ ਬੜੀਆਂ ਆ। ਲਾਗੀਆਂ ਨੇ, ਇਹ ਨਾ ਖਾਓ ਉਹ ਨਾ ਖਾਓ ਤੇ ਬੜਾ ਵਹਿਮ ਆਦਾ ਫਿਰ ਕੁੱਝ ਬੱਚੇ ਨੇ ਵੀ ਖਾਣਾ ਹੁੰਦਾ ਹੈ ਫੇਰ ਜਿੱਥੇ ਬੱਚੇ ਦੀ ਗੱਲ ਆਉ।
ਹਾਂ ਫੇਰ ਤੇ ਬੰਦਾ ਹੋਰ ਕੀ ਨਾਲੇ ਅੱਜ ਕੱਲ ਤੇ ਬਹੁਤ ਜ਼ਿਆਦਾ ਮਿਲਾਵਟ ਹੋਣ ਲਗ ਗਈ।
ਹਾਂ ਹੁਨੇ ਮਿਓਨੀ ਚ ਦੇਖ ਲੋ, ਉਹ ਮਿੳਨੀ ਚੀਜ ਨਾਲ ਸਭ ਕੁਛ ਦਿਖਾ ਕਰਦੇ ਨੇ ਐਵੇ ਆ ਰਿਫਾਈਡ ਸੂਗ ਰਿਫਾਈਡ ਨੂੰ ਗ੍ਰੰਡ ਕੀਤਾ ਗ੍ਰੰਡ ਕੀਤਾ ਹੁਣ ਉਸ ਤੋਂ ਬਾਅਦ ਨਾ ਇੰਨਾ ਵੇਅ ਮਾਰਨ ਲੱਗ ਜਾਂਦਾ ਹੁਣ ਮੈਂ ਮਿਉਨੀ ਚ ਵੀ ਨਾ ਘਰ ਹੀ ਬਣਾ ਕੇ, ਅਗਰ ਮੈਂ ਉਹ ਚ ਘਰ ਹੀ ਅ ਸੈਂਡਵਿਚ ਵਗੈਰਾ ਸੈਂਡਵਿਚ ਵਗੈਰਾ ਬਣਾਣਾ ਜਾਂ ਕੁਛ ਬਣਾਣਾ, ਤੇ ਮੈਂ ਪੰਜ ਮਿੰਟ ਚ ਆਲੂ ਬੋਆਇਲ ਕਰਨੀ ਆ। ਤੇ ਆਲੂ ਬੁਇਲ ਕਰਕੇ ਫਟਾਫਟ ਉਹਦੀ ਮਿਊਨੀਜ਼ ਬਣਾ ਦਿੰਦੀ ਹਾਂ। ਹਾਂ ਆਲੂ ਦੀ ਆਲੂ ਵਿੱਚ ਨਾ ਆਲੂ ਬੋਆਇਲ ਕਰਕੇ ਨਾ ਅਹ ਉਹਨੂੰ ਗ੍ਰਾਇੰਡ ਕਰ ਲਓ ਤੇ ਉਹਦੇ ਵਿੱਚ ਨਾ ਦੁੱਧ ਪਾ ਲਓ ਥੋੜ੍ਹਾ ਜਿਹਾ ਹਾਂ ਅਗਰ ਤੁਹਾਡੇ ਕੋਲ ਪਨੀਰ ਹੈਗਾ ਹੈ ਥੋੜਾ ਜਿਹਾ ਤੇ ਥੋੜਾ ਇੱਕ ਟੁਕੜਾ ਪਨੀਰ ਦਾ ਪਾਦੋ ਚ ਤੇ ਲੈਮਨ ਪਾ ਦੋ ਥੋੜਾ ਜਿਹਾ ਤੇ ਆਪਣੇ ਅਕੋਰਡਿੰਗ ਸੋਲਟ ਪਾ ਲੋੋ ਤੁਸੀਂ ਤੂੰ ਯਾਰ ਇੰਨੀ ਟੇਸਟੀ ਮਿਉਨੀਜ਼ ਬਣਦੀ ਹੈ ਨਾ ਬਹੁਤ ਲੱਗਦਾ ਹੀ ਨੀ ਯਾਰ ਆਲੂ ਦੀ
ਅੱਛਾ ਮੈਂ ਵੀ ਟਰਾਈ ਕਰਾਂਗੀ ਵੈਸੇ ਇਹ ਆਲੂ ਵਾਲੀ
ਮੈਂ ਅੱਜ ਤੱਕ ਜਿੰਨੀ ਵੀ ਮੈਂ ਉਹਨੂੰ ਕਾਕੇ ਨੂੰ ਉਹ ਸੈਂਡਵਿਚ ਵਗੈਰਾ ਬਣਾ ਕੇ ਦਿੰਦੀ। ਮਤਲਬ ਬ੍ਰੈਡ ਵੀ ਘਰ ਹੀ ਬੇਖ ਕਰ ਦਿੰਦੀ ਏਨੂੰ ਤੇ ਜੋ ਵੀ ਮਤਲਬ ਇਹਨੂੰ ਉਹਦੇ ਉੱਤੇ ਮੈਂ, ਉਹਦੀ ਟੋਪਿੰਗ ਲਗਾਨੀ ਆ, ਹੁਣ ਤੇ, ਹੁਣ ਤੇ ਐਵੇ ਹੁਣ। ਵੱਡੇ- ਵੀ, ਵੱਡੇ- ਵੀ, ਉਹੀ ਡਿਮਾਂਡ ਕਰਦੇ ਨੇ ਕਿ, ਯਾਰ ਉਹੀ ਵਲੀ ਉਹੀ ਵਾਲੇ ਮਿਉਨੀਜ਼ ਲਗਈ ਉਹ ਨਾ ਲਗਾਈ ਬਜ਼ਾਰ ਵਲੀ।
ਆਹੋ।ਚਲੋ, ਵਧੀਆ ਸਗੋਂ ਹੈਲਦੀ ਵੀ, ਟੈਸ
ਹਾਂ, ਬਹੁਤ ਟੇਸਟੀ। ਪਤਾ ਹੀ ਨਹੀਂ, ਅਸੀਂ ਆਲੂ ਦਿਖਾਨੇ ਆ
ਹੂੰ, ਨਹੀਂ ਜਾਣਾ? ਨਹੀਂ। ਮੈਂ, ਆਲੂ ਦੀ ਦੇਣੀ ਦੇੇਖੀ ਸੀ।ਮੈਂ ਹੋਰ, ਉਦੋ ਜ਼ਰੂਰ ਦੇਖੀ ਸੀ, ਗੋਭੀ ਦੀ ਵੇਖੀ ਸੀ।ਮੈਂ, ਕਿਵੇ ਗੋਭੀ ਨੂੰ? ਗੋਭੀ ਗੋਭੀ ਨੂੰ ਵੀ, ਐਵੇਂ ਅ ਗੋਭੀ ਲੈਲੋ, ਪਨੀਰ ਲੈਲੋ, ਥੋੜੇ ਜਿਹੇ ਕਾਜੂ ਤੇ, ਥੋੜਾ ਜਿਹਾ ਦੁੱਧ ਪਾਕੇ ਉਹਨੂੰ ਗ੍ਰਾਇੰਡ ਕਰ ਲਓ। ਉਹਦੀ ਵੀ, ਮਿਉਨਿਜ਼ ਮਤਲਬ, ਸੇਮ ਮਿਉਨਿਜ਼। ਬਣ ਜਾਂਦੀ ਏ। ਮੈਂ ਬਣਾਈ ਸੀ, ਉਹਦੀ ਮਿਉਨੀਜ਼ ਗੋਭੀ ਦੀ । ਕਿੰਨਾ, ਉਹਦੀ ਜਿਵੇਂ ਗੋਭੀ ਦੀ ਉਹ ਇੱਕ ਸਮੈਲ ਜੀ ਨੀ ਆੳਂਂਦੀ। ਗੋਭੀ- ਗੋਭੀ ਦੀ, ਹਾਂ, ਉਹ ਮਿਉਨੀਜ਼ ਦੇ ਵਿੱਚ ਰਹਿ ਗਈ ਸੀ।
ਉਹ ਨਾ ਹੁਣ। ਪਤਾ ਉਹ ਕਿੱਦਾਂ ਖਾਂਦੀ ਜਾਏਗੀ ਜਿੱਦਾਂ ਗੋਭੀ ਦੀ ਹੈ। ਗੋਭੀ ਨੂੰ ਗੋਭੀ ਨੂੰ ਥੋੜਾ ਜਿਹਾ ਬੋਇਲ ਕਰ ਲੋ ਗੋਭੀ ਨੂੰ ਥੋੜਾ ਬੋਇਲ ਹਾਂ ਅਗਰ ਬੋਇਲ ਕਰ ਲਓਗੇ ਤੇ ਫੇਰ ਉਹਦੀ ਜੋ ਗੋਭੀ ਦੇ ਉਹ ਨਾਲੇ ਨਾ ਉਹ ਟੋਪਿੰਗ ਖਾਧਦੀ ਜਾਏਗੀ ਜਿੱਦਾਂ ਕੋਈ ਉਹ ਬਣਾਉਣਾ ਵੀ ਵਾਈਟ ਸੋਸ ਪਾਸਤਾ ਬਣਾਣਾ ਤੁਸੀਂ ਅ ਪਾਸਤਾ ਵਗੈਰਾ ਬਨਾਨਣਾ ਹੈ ਹਾਂ। ਉਹਨੂੰ ਥੋੜਾ ਉਹ ਜਦੋਂ ਥੋੜਾ ਰੋਸਟ ਹੋ ਜਾਏਗਾ ਨਾ ਪੜ੍ਹਾਆ ਪੈਨ ਚ ਪਾ ਕੇ ਥੋੜਾ ਉਹਨੂੰ ਉਹ ਕਰ ਲਓਗੇ ਤੇ ਉਹ ਥੋੜੀ ਜ਼ਿਆਦਾ ਅੱਛੀ ਲੱਗੇਗੀ।
ਹੂੰ ਜਿਵੇਂ ਏਦਾਂ ਹੀ ਬ੍ਰੈਡ ਲਗਾ ਕੇ ਖਾ ਬ੍ਰੈਡ ਤੇ ਲਗਾ ਕੇ ਖਾਣੀ ਹੈ ਫੇਰ ਅੱਛੀ ਨੀ ਲੱਗਦੀ ਉਹ
ਨਹੀਂ ਫੇਰਨੀ ਅੱਛੀ ਲੱਗਦੀ ਫੇਰ ਤੇ ਉਹ ਚੀਜ਼ ਜ਼ਿਆਦਾ ਅੱ ਫਿਰ ਪਨੀਰ ਦੀ ਜ਼ਿਆਦਾ ਅੱਛੀ ਲੱਗਦੀ।
ਮੈਂ ਉਹੀ ਮੈਂ ਖਾ ਦੇਖੀ ਉਹੀ ਗੋਭੀ ਦੀ ਬਣਾਈ ਸੀ ਮਤਲਬ ਗੋਭੀ ਦੀ ਸਮੈਲ-ਸਮੈਲ ਆਉਂਦੀ ਪਈ ਸੀ ਮੈਨੂੰ ਅੱਛੀ ਨੀ ਲੱਗੀ ਉਹ ਮੇਉਣੀਅਸ ਨਹੀਂ ਆਲੂ ਦੀ ਤੇ ਬਹੁਤ ਵਧੀਆ ਮੈਂ ਵੀ ਆਲੂ ਦੀ ਅ ਆਲੂ ਦੀ
ਤੇ ਆਲੂ ਦੀ ਬਹੁਤ ਸਵਾਦ ਬੜੀ ਟੇਸਟੀ ਬਣਦੀ ਹੈ ਮੈਂ ਮੈਂ ਇੱਕ ਪਹਿਲੇ-ਪਹਿਲੇ ਦਿਨ ਦੇ ਮੈਂ ਬਣਾਈ, ਮੈਂ ਕਿਹਾ ਸ਼ਾਇਦ ਕੋਈ ਨਹੀਂ ਖਾਏਗਾ। ਪਰ ਮੈਂ ਨਾ ਜਿੱਦਾਂ ਬ੍ਰੈਡ ਪਏਦੇ ਸੀ ਤੇ ਮੈਂ ਬ੍ਰੈਡ ਦੇ ਸੈਂਡਵਿਚ ਬਣਾ ਤੇ ਏਦਾਂ ਹੀ ਬ੍ਰੈਡ ਦੇ ਉੱਪਰ ਮਿਓਨੀ ਲਗਾ ਕੇ ਮੋਟੇ-ਮੋਟੇ ਸਲਾਈਸ ਕੱਟ ਤੇ, ਫਿਰ ਵੈਜੀਟੇਬਲ ਦੇ ਸਲਾਈਸ ਕੱਟ ਕੇ ਨਾ ਏਦਾਂ ਹੀ ਦੇਤੇ। ਉਹ ਕਹਿੰਦੇ ਆ ਕਿ ਬਣਾਇਆ? ਮੈਂ ਤਾਂ ਟਰਾਈ ਕਰਕੇ ਦੇਖੋ ਤੇ ਫਿਰ ਜਦੋਂ ਉਹ ਦਿੱਤਾ ਤੇ ਉਹ ਉਹਨਾਂ ਦਾ ਉਹਨਾਂ ਨੇ ਖਾਧਾ ਤੇ ਔ ਕਹਿੰਦੇ, ਯਾਰ ਤੇ ਬੜੇ ਟੇਸਟੀ ਨੇ, ਦੋ ਹੋਰ ਬਣਾ ਦੇ ਮੈਂ
ਹੋਰ ਕੀ, ਵਧੀਆ ਏ, ਹੋਰ ਕੀ ਅਗਰ ਚੀਜ਼ ਪਸੰਦ ਆ ਗਈ ਇਹ ਤੇ ਨਾਲੇ ਹੈਲਦੀ ਵੀ ਏ ਫਿਰ
ਅਸੀਂ ਥੋੜਾ ਬੱਚੇ, ਹਾਂਜੀ ਅਸੀਂ ਥੋੜਾ, ਬਚੇ ਕਰਕੇ ਕਰ ਦਿਨੇ ਆ ਏਨੀ ਦੇਰ ਭੁੱਖ, ਬਣਾ ਇੰਨੀ ਗਰਮੀ ਐ, ਸਭ ਕਰਨ ਤੇ ਵਾਂ, ਉਹ ਨੀ ਕਰ ਬਾਬਾ, ਜਿੱਥੇ ਬੱਚੇ ਦੀ ਨਾਮ ਆ ਜਾਂਦਾ ਨਾ, ਉਹਦੇ ਵਾਸਤੇ ਸਭ ਕੁਝ ਹੋ ਜਾਂਦਾ ਐ।
ਉਹ ਤੇ ਹੈ ਹੀ ਏ ਫਿਰ ਬੱਚਿਆਂ ਪਿੱਛੇ ਕਰਨਾ ਪੈਂਦਾ ਕਿਉਂਕਿ ਫਿਰ ਬੱਚੇ ਬੱਚੇ ਤੇ ਇਹ ਤੇ ਹੈ ਨੀ ਜੋ ਅਸੀ ਕਰ ਰਿਹਾ। ਉਸ ਤੋਂ ਅਲੱਗ ਖਾਣਗੇ ਸੇਮ ਉਹੀ ਚੀਜ਼ ਮੰਗ ਨੇ ਜੋਸ਼
ਹਾਂ ਸੇਮ ਬੱਚੇ ਉਹੀ ਮੰਗਦੇ ਨੇ।
ਚਾਹੇ ਕਿੱਥੇ ਬਾਹਰ ਵੀ ਚਲੇ ਜਾਓ ਉਹ ਉਹੀ ਦੇਖਦੇ ਨੇ ਵੀ ਜੋ ਖਾ ਰਹੇ ਹਾਂ ਅਸੀਂ ਤੇ ਉਹੀ ਚੀਜ਼ ਖਾਣੀ ਹੁ ਉਹਨਾਂ ਨੂੰ ਕੀ ਪਤਾ ਹੈ ਹਲਦੀ ਹੈ ਜਾਂ ਨਹੀਂ ਹੈਗੀ।
ਕੀ ਉਹ ਤੇ ਹੈ ਯਾਰ ਬਿਲਕੁਲ ਬਿਲਕੁਲ
ਹੂੰ ਹੂੰ ਹੋਰ ਕੀ ਕਰਦੇ ਹੋ-
ਮੈਂ ਕੁਕਿੰਗ ਵੀ ਕਰ ਲੈਦੀ ਹੈ। ਹੁਣ ਤੇ ਮੈਂ ਫੈਸ਼ਨ ਡਿਜ਼ਾਇਨਿੰਗ ਦਾ ਕਰ ਰਹੀ ਸੀ ਮੈਂ ਕਿਹਾ ਸੀ ਫੈਸ਼ਨ ਡਿਜ਼ਾਈਿੰਗ
ਅੱਛਾ ਅੱਛਾ ਅਹ ਮੈਂ ਵੀ ਮੈਨੂੰ ਵੀ ਮਤਲਬ ਇੰਟਰਸਟ ਹੈਗਾ ਹੈ। ਸਿਲਾਈ ਵਗੈਰਾ ਤੇ ਮੈਂ ਵੀ ਸੋਚਿਆ ਸੀ ਕਿ ਸਟਿਚਿੰਗ ਸਟਾਰਟ ਕਰਾਂਗੀ ਹਲੇ ਸਟਿਚਿੰਗ ਮੈਂ ਵੀ ਸਟਾਰਟ ਕਰ ਰਹੀ ਆਂ। ਥੋੜੀ ਬਹੁਤ ਸਿੱਖਣੀ
ਮੈਂ ਵੀ ਫੈਸ਼ਨ ਡਿਜ਼ਾਇਨਿੰਗ ਆਪ ਹੋਰ ਟਾਈਮ ਤੋਂ ਮਗਰ ਪਈਦੀ ਆਂ। ਉਹ ਕਹਿੰਦੇ ਕਾਕਾ ਥੋੜਾ ਵੱਡਾ ਕਰ ਲੈ। ਫੇਰ ਤੂੰ ਕਰ ਲਈ ਆਰਾਮ ਨਾਲ ਤੇ ਮੈਂ ਕਿਹਾ ਚਲੋ ਫੈਸ਼ਨ ਡਿਜ਼ਾਇਨਿੰਗ ਕਰ ਲਾਂਗੀ, ਯਾਰ ਮੈਨੂੰ ਤੇ ਉਹਦਾ ਬਹੁਤ ਮੈਨੂੰ ਇਹ ਤਾਂ ਬੜਾ ਏ ਮਤਲਬ ਦਾ ਹੀ ਬੇਕਿੰਗ ਦਾ ਕੇਕ ਬੇਕ ਵਗੈਰਾ ਹਾਂਜੀ, ਕੇਕ ਬੇਕ ਹੋਰ ਐ, ਹਾਂ ਮਫਿਨਸ ਵਗੈਰਾ, ਬ੍ਰੈਡਸ ਵਗੈਰਾ ਮੈਨੂੰ ਇਹਦਾ ਬਹੁਤ ਮੈਨੂੰ ਮਤਲਬ ਇਹ ਕੋਈ ਹੋਏ ਨਾ ਮੇਰੇ ਨੋਨ ਚ ਤੇ ਮੈਂ ਕਹਾਂਗੀ ਮੈਨੂੰ ਸਿਖਾ ਖਾ ਦੇ ਬਈ
ਜਿਵੇਂ ਕੇਕ ਪੈਕ ਕਰਨੇ। ਪੇਸਟਰੀਜ਼ ਔਰ ਉਹ ਵੀ ਕੀ ਕਹਿੰਦੇ ਨੇ ਡੋਨਟ ਵਗੈਰਾ ਜਿਵੇਂ ਬਣਦ
ਹਂ, ਹਂ, ਹਂ, ਹਂ। ਉਹ ਉਹਦੇ ਤੇ ਮਨ ਵੇਖ ਰਹੀ ਆਂ ਕੋਈ ਹੋਰ ਸ਼ਹਿਰ ਇੱਥੇ ਅਲੀਗੜ੍ਹ
ਹਾਂਜੀ-ਹਾਂਜੀ ਦੇਖਲੋ ਮਤਲਬ ਵਧੀਆ ਰਹਿੰਦਾ ਫੇਰ ਅੱਗੋਂ ਵੀ ਕੰਮ ਆਦਾ ਹੈ।
ਵਧਦੀਆ ਹੈ ਵੀ ਕੀ ਦਾ ਬਹੁਤ ਵਧੀਆ ਚਲੋ ਹਾਂਜੀ ਚਲੋ ਫਿਰ ਮੈਂ ਨਾ ਤੁਹਾਡੇ ਨਾਲ ਬਾਦ ਚੋ ਗੱਲ ਕਰਾਂ? ਥੋੜਾ ਫ੍ਰਰੀ ਹੋ ਕੇ ਹਾਂਜੀ-ਹਾਂਜੀ। ਠੀਕ ਓਕੇ, ਓਕੇ ਓਕੇ ਬਾਏ ਹੋਰ ਓਕੇ ਬਾਏ।